ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ ਜੀ, ਕੀ ਹਾਲ ਜੀ?
ਵਦੀਆ-ਵਦੀਆ ਤੁਸੀਂ ਸੁਨਾਓ।
ਸਭ ਵਦੀਆ ਜੀ, ਪਰਿਵਾਰ ਸਭ ਠੀਕ ਐ ਤੁਆਡਾ?
ਹਾਂਜੀ-ਹਾਂਜੀ, ਸਭ ਵਦੀਆ ਠੀਕ ਠਾਕ।
ਚਲੋ ਜੀ ਵਦੀਆ ਈ ਰੈਨ ਸਾਰੇ, ਖੁਸ਼ ਰੈਨ ਸਾਰੇ।
ਹਾਂਜੀ, ਹੋਰ ਕੀ ਕਰਦੇ?
ਬਸ ਜੀ ਕਰਨਾ ਕੀ ਐ, ਹੁਨ ਇਸ ਟਾਈਮ ਬੈਠੇ ਸੀ ਵੇਲੇ ਓਈ ਫੋਨ ਲੈ ਕੇ ਬੈਠੇ ਹੋਏ ਸੀ, ਸਕਰੋਲਿੰਗ ਕਰ ਰੇ ਸੀ। ਅੱਜ ਕੱਲ ਵੀਡੀਓਜ਼ ਐਨੀਆਂ ਬਨ ਰਿਆਂ ਲੋਕ ਲੋਕਾਂ ਦੀਆਂ ਬਸ ਓਈ ਦੇਖ ਰਹੀ ਸੀ, ਰੀਲਾਂ ਚੈੱਕ ਕਰ ਰੀ ਸੀ ਮੈਂ ਤੇ ਬੈਠੀ ਬੈਠੀ। ਅੱਜ-ਕੱਲ ਹੈਈ ਮਤਲਬ ਟਾਈਮ ਈ ਸੋਸ਼ਲ ਮੀਡੀਆ ਦਾ ਚੱਲ ਰਯਾ ਇੰਨਾ ਜਾਦਾ ਤੇ ਓਦੇ ਤੇ ਈ ਅਸੀਂ ਅਪਨਾ ਟਾਈਮ ਸਪੈਂਡ ਕਰ ਰੇ ਆਂ ਥੋੜਾ ਜਾ। ਜਿੰਨਾ ਟਾਈਮ ਮਿਲਦਾ ਸਾਨੂੰ ਅਸੀਂ ਚਲੋ ਸੋਸ਼ਲ ਮੀਡੀਆ ਦੇ ਥੋੜਾ ਜਾ ਅਪਣਾ ਦੇਖ ਲੈਂਨੇ ਆ ਵੀਡੀਓਜ਼ ਵਗੈਰਾ। ਬਿਲਕੁਲ-ਬਿਲਕੁਲ।
ਤੇ ਦਾਰਾਂ ਨਾਲ ਅਸੀਂ ਜੁੜਨਾ ਸਟਾਰਟ ਹੋ ਜਾਂਨੇ ਆ। ਜਿੰਹਨਾਂ ਦੇ ਸਾਨੂੰ ਨੰਬਰ ਨੀ ਦੇ, ਜਿਹੜੇ ਕੋਈ ਪੁਰਾਣੇ ਹੁੰਦੇ ਨੇ। ਹਾਂ ਸਾਨੂੰ ਮਿਲਣਾ,
ਦੇਖੋ ਸਕੂਲ ਟਾਈਮ ਦੇ ਵਿੱਚ ਅਸੀਂ ਹੁਣ ਜਿਹੜੇ ਸਕੂਲ ਟਾਈਮ ਦੇ ਵਿੱਚ ਸਾਨੂੰ ਨਾਲ ਪੜ੍ਹੇ ਸੀ, ਇਹਨਾਂ ਦੇ ਨੰਬਰ ਸਾਨੂੰ ਪਤਾ, ਇੱਕ ਸੋਸ਼ਲ ਮੀਡੀਆ ਜਿਹੜਾ ਸਾਨੂੰ ਆਪ ਆਪਸ ਵਿੱਚ ਮਿਲਾ ਦਿੰਦਾ।
ਹਾਂਜੀ, ਹਾਂਜੀ, ਹਾਂਜੀ।
ਪਸੀ ਜੀ ਗੱਲਬਾਤ ਕਰਾ ਦਿੰਦਾ ਵੈ ਸਾਡੇ ਜਿਹੜੇ ਨਵੇਂ-ਨਵੇਂ ਪੁਰਾਣੇ-ਪੁਰਾਣੇ ਦੋਸਤ ਹੁੰਦੇ ਨੇ ਸਾਡੇ ਆਪ ਆਪਸ ਵਿੱਚ ਮਿਲ ਜਾਣੇ ਆ ਆਪਸ ਗੱਲ ਕਰ ਲੈਂਣੇ ਆ।
ਬਿਲਕੁਲ-ਬਿਲਕੁਲ, ਹਰ ਇੱਕ ਤਰ੍ਹਾਂ ਦੀ ਸਾਨੂੰ ਸੋਸ਼ਲ ਮੀਡੀਆ ਦਾ ਫਾਇਦਾ ਵੀ ਆ। ਕਿ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈਗੀ ਆ, ਕਿ ਸਾਨੂੰ
ਸਾਨੂੰ ਦਿੰਦਾ ਰਹਿੰਦਾ ਵੈ, ਆਏ ਦਿਨ ਸਾਨੂੰ ਲੈ ਦਿੰਦਾ ਇੱਕ ਕਹਿੰਦੇ ਰਾਤੀ ਸੁਣ ਲੀਆ ਸਵੇਰੇ ਮਤਲਬ ਸਾਨੂੰ ਕਿੰਨੀਆਂ ਨਿਊਜ਼ ਦੇਖਣ ਨੂੰ ਮਿਲ ਚੰਗੀਆਂ ਨਿਊਜ਼ ਵੀ ਮਿਲਦੀਆਂ, ਮੰਦੀਆ ਨਿਊਜ਼ ਵੀ ਮਿਲ ਜਾਂਦੀਆ ਦੇਖਣ ਨੂੰ।
ਤੇ ਦਿਨ ਤਿਉਹਾਰ ਵੀ ਜਿਹੜੇ ਦੇਖਣੇ ਐ। ਵੀ ਕਦੋ ਨੇ ਕੀਹਰੀ ਤਰੀਕ, ਨੇ ਉਹ ਵੀ
ਹਾਂਜੀ-ਹਾਂਜੀ, ਬਿਲਕੁਲ ਜੀ, ਬਿਲਕੁਲ ਵੀਡੀਓਜ਼ ਰੈਡੀ ਹੋ ਜਾਂਦੀਆਂ ਅੱਜ ਗੱਲ ਸਭ ਹੋਈ ਨਾ, ਮੈਂ ਕਹਿੰਦੀ ਆ ਅ ਕਿਸ ਅ ਕਿਸ ਨੇ ਆਪਣੇ ਵਿਆਹ ਦੀ ਮਤਲਬ ਕੋਈ ਪ੍ਰੀ ਵੈਡਿੰਗ ਸ਼ੂਟ ਕਰਾਉਣਾ ਹੋਵੇ। ਕੁਛ ਨਾ ਕਰਾਂ, ਸਭ ਕੁੱਛ ਸੋਸ਼ਲ ਮੀਡੀਆ ਤੁਹਾਨੂੰ ਮਿਲ
ਸੋਸ਼ਲ ਮੀਡੀਆ ਤੇ ਅੱਜ ਚਲੋ ਇਹ ਤੇ ਹੈ ਈ ਆ ਬੱਚਿਆਂ ਦੀ ਪੜ੍ਹਾਈ ਤਕ ਫੋਨ ਚ ਹੈਗੀ ਆ, ਜਿਹੜੀ ਚੀਜ਼ ਦਾ ਸਾਨੂੰ ਨਹੀ ਜਵਾਬ ਪਤਾ,
ਬਿਲਕੁਲ ਜੀ, ਬਿਲਕੁਲ ਹੋਈ ਨਾ ਹੁਣ ਦੇਖੋ। ਜੀ ਹੁਣ ਏ ਆਈ ਹੈ ਜੋ ਦੇਖੋ ਏ ਆਈ ਨੇ ਕਿੰਨਾ ਮਤਲਬ ਬੱਚੇ ਨੂੰ ਕਿੰਨਾ ਈਜ਼ਲੀ ਬੱਚਾ ਹਰ ਇਕ ਚੀਜ਼ ਦਾ ਕੌਸ਼ਿਨ ਦਾ ਅਨਸਰ ਦੇਣਾ ਸ਼ੁਰੂ ਕਰਤਾ, ਪੜ੍ਹਾਈ ਦਾ ਹਰ ਜਵਾਬ ਉਹਦੇ ਕੋਲ ਹੈ, ਮੈਂ ਕਹਿਣੀ ਆ ਕੋਈ ਸਬਜੈਕਟ ਐਸਾ ਨਹੀਂ ਜੀਹਦਾ ਉਹ ਜਵਾਬ ਨਾ ਦੇਣ। ਪਾਏ ਹਰ ਚੀਜ਼ ਦਾ ਸਵਾਲ ਔਖੇ ਤੋਂ ਔਖੇ ਮਤ, ਔਖੇ ਤੋਂ ਔਖਾ ਸਵਾਲ ਵੀ ਦੇ ਦਿੰਦਾ। ਸੌਖੇ ਤੋਂ ਸੌਖਾ ਕਰਕੇ ਵੀ ਦੇ ਦਿੰਦਾ ਵਾ ਸਾਨੂੰ ਉਹ ਜਵਾਬ।
ਬਿਲਕੁਲ-ਬਿਲਕੁਲ ਜੀ।
ਕਸੋਸ਼ਲ ਮੀਡੀਆ ਰਾਹੀਂ ਅਸੀਂ ਆਪਣੇ ਪ੍ਰਚਾਰ ਕਿੰਨੀ ਜਲਦੀ ਕਰ ਸਕਦੇ ਆ, ਪਹਿਲੇ ਅਸੀਂ ਸਾਨੂੰ ਰਿਕਸ਼ਾ ਬੁੱਕ ਕਰਨਾ ਪੈਂਦਾ ਸੀ, ਉਹਦੇ ਪਿੱਛੇ ਸਾਨੂੰ ਬੈਨਰ ਲਗਵਾਉਣਾ ਪੈਂਦਾ ਸੀ ਉਹਨੂੰ ਪੈਸੇ ਦੇਣੇ ਪੈਂਦੇ ਸੀ, ਤੂੰ ਇਹ ਗਲੀ-ਗਲੀ ਮਹੱਲੇ ਦੇ ਵਿੱਚ ਘੁੰਮ ਤੂੰ ਮੇਰਾ ਬੈਨਰ ਲੈ-ਲੈ ਕੇ ਮੇਰੀ ਇੱਕ ਪ੍ਰਮੋਸ਼ਨ ਹੋਜੇ, ਮੇਰੀ ਇੱਕ ਐਡ ਹੋ ਜੇ ਪਰ ਇੱਕ ਜਿਹੜਾ ਹੁਣ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣਾ ਮਤਲਬ ਅਪ ਬਣਾ ਮਤਲਬ ਜਿਹੜਾ ਪ੍ਰਮੋਸ਼ਨ ਐ ਆਪਣਾ ਜਿਹੜਾ ਬ ਇੱਕ ਐਡ ਕਰਵਾਉਣੀ, ਕਿੰਨੀ ਈਜ਼ੀ ਹੋ ਚੁੱਕੀ ਏ ਇੱਕ ਵਾਰੀ ਫੋਟੋ ਪਾਉਣ ਦੀ ਦੇਰੀ ਆ ਬਸ ਸਭ ਲੋਕਾ ਰਿਸ਼ ਰਸਤੇਦਾਰਾ ਨੂੰ ਪਤਾ ਲੱਗ ਜਾਂਦਾ, ਸਾਡਾ ਕੰਮ ਕੀ ਸ਼ੁਰੂ ਹੋਣ ਲੱਗਾ ਜੇ ਅਸੀਂ ਕੀ ਕੰਮ
ਕੀ ਕਰਨ ਲੱਗੇ ਆ, ਲੋਕਾਂ ਦਾ ਕਾਰੋਬਾਰ ਹੀ ਇਸ ਤਰੀਕੇ ਨਾਲ ਹੀ ਜੁੜਿਆ ਹੋਇਆ ਏ, ਆਪਣਾ, ਆਪਣਾ ਕਾਰੋਬਾਰ ਚਲਾ ਰਹੇ ਨੇ।
ਅੱਜ-ਕੱਲ ਜਿਆਦਾ ਹੋਣ ਲੱਗ ਪਿਆ ਦੇਖੋ ਛੋਟੀ-ਛੋਟੀ ਵੀਡੀਓਜ਼, ਮਤਲਬ ਜਿਸਨੇ ਕਿਸੇ ਨੇ ਆਪਣੇ ਕੱਪੜੇ ਦਾ ਕੰਮ ਸ਼ੁਰੂ ਕਰਨਾ ਉਹ ਸਭ ਤੋਂ ਪਹਿਲਾ ਮਤਲਬ, ਬ ਆਪਣੀ ਦੁਕਾਨ ਜਿਹੜੀ ਲੈਤੀ ਹੁੰਦੀ ਸਭ ਤੋਂ ਪਹਿਲੇ ਉਹਦੀ ਵੀਡੀਓ ਬਣਾ ਕੇ, ਪਾ ਦਿੰਦਾ, ਓਪਨਿੰਗ, ਫਟਾਫਟ ਲਿਖ ਦਿੰਦਾ ਕਮਿੰਗਸੂਨ, ਕਮਿੰਗ ਸ਼ੂਨ, ਓਪਨਿੰਗ ਉਹਦੀ ਆ ਨਾ ਫਿਰ ਦੂਜੇ ਦਿਨ ਉਹ ਆਪਣੀ ਮਤਲਬ ਨ ਜਿਹੜੀ ਕੁਲੈਕਸ਼ਨ ਪਾਣੀ ਹੁੰਦੀ ਉਹਦੀ ਵੀਡੀਓ ਪਾ ਦਿੰਦੇ ਹੋਲੀ ਰੋਲੀ ਕਰਦੇ ਕਰਦੇ ਇਹਨਾਂ ਨਾਲ ਕਿੰਨੇ ਹੀ ਫੋਲੋਵਰਸ ਜੁੱਟ ਜਾਂਦੇ ਨੇ ਤੇ ਜਿਹਨਾਂ ਨਾਲ ਮਤਲਬ ਦਾ ਕਾਰੋਬਾਰ ਵੱਧ ਜਾਂਦੇ
ਤਕੀ ਕਾਰੋਬਾਰ ਵੀ ਵੱਧ ਜਾਂਦਾ ਏ ਨਾਲੇ ਉਹਨਾਂ ਨੂੰ ਮਤਲਬ ਅਰਨਿੰਗ ਹੋਣੀ ਸਟਾਰਟ ਹੋ ਜਾਂਦੀ ਆ ਕਮੈਂਟਸ ਆਣੇ ਚਾਲੂ ਹੋ ਜਾਂਦੇ ਆ ਹਨਾ ਹਰ ਇੱਕ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦਾ ਕਾਰੋਬਾਰ ਲੜਿਆ ਹੁਣ ਤੇ ਉਹ ਪਹਿਲੇ ਵਾਲੀ ਗੱਲ ਬਾਤ ਰਹੀ ਨੀ ਪਹਿਲਾਂ ਤੇ ਬਹੁਤ ਹੀ ਅਲੱਗ ਸਮਾਂ ਸੀ। ਹੁਣ ਬਹੁਤ ਈ ਅਲੱਗ ਆ ਅੱਗੇ ਲੰਘ ਗਿਆ ਸਮਾਂ
ਹੁਣ ਦੇਖੋ ਤੁਸੀਂ ਮੈਂ ਕਹਿਣੀ ਆ ਅਸੀਂ ਘਰ ਬੈਠੇ ਬੈਠੇ ਹਰ ਚੀਜ਼ ਦਾ ਓਡਰ ਕਰ ਸਕਦੇ ਹਾਂ ਪਹਿਲੇ ਤਾਂ ਹੁੰਦਾ ਸੀ ਨਾ ਕੱਪੜੇ ਓਡਰ ਕੀਤੇ ਕੱਪੜੇ ਆ ਜਾਂਦੇ ਹੁਣ ਤੇ ਗਰੋਸਰੀ ਹੋ ਜਾਏ। ਗਰੋਸਰੀ ਦੀ ਕੋਈ ਚੀਜ਼ ਮਤਲਬ ਤੁਹਾਨੂੰ ਬਿਊਟੀਸ਼ੀ ਦੀ ਬਿਊਟੀ ਦੀ ਕੋਈ ਚੀਜ਼ ਤੁਸੀਂ ਮਤਲਬ ਕਿੱਥੇ ਜਾਣਾ ਤੁਹਾਨੂੰ ਜਲਦੀ ਚਾਹੀਦੀ ਹੈ। ਦਸ ਮਿੰਟ ਦੇ ਵਿੱਚ ਸਾਡੇ ਘਰ ਪਹੁੰਚ ਜਾਂਦੀ ਹੈ ਨਾ ਸਾਨੂੰ ਜਾਣਾ ਪੈਂਦਾ ਕਿਤੇ ਨਾ ਉਹ ਕਿਸੇ ਨੂੰ ਭੇਜਣਾ ਪੈਂਦਾ ਮਤਲਬ ਘਰ ਬੈਠੇ ਬੈਠੇ ਸਾਡੀ ਚੀਜ਼ਾਂ ਆ ਜਾਂਦੀਆਂ ਹਾਂਜੀ ਹਾਂਜੀ ਹ
ਟੈਲੈਂਟ ਨੂੰ ਦਿਖਾ ਰਿਹਾ
ਹਾਂਜੀ ਹਾਂਜੀ ਹੁਣ ਛੋਟੇ ਬੱਚੇ ਦੇਖੋ ਕਿੰਨਾ ਟੈਲੈਂਟ ਵਿਖਾ ਕਿ ਅਰਨਿੰਗ ਕਰ ਰਹੇ। ਇੱਕ ਸਾਡਾ ਟਾਈਮ ਸੀ ਅਸੀਂ ਮਤਲਬ ਅਸੀਂ ਛੋਟੇ ਹੁੰਦੇ ਸੀ ਆਪਣੇ ਮੰਮੀ ਪਾਪਾ ਦੇ ਉੱਤੇ ਡਿਪੈਂਡਟ ਹੁੰਦੇ ਸੀ। ਪਰ ਅੱਜ ਕੱਲ੍ਹ ਦਾ ਬੱਚਾ ਡਿਪੈਂਡ ਹੈ ਹੀ ਨਹੀਂ ਕਿਸੇ ਉੱਤੇ ਉਹ ਆਪਣੀ ਅਰਨਿੰਗ ਖੁਦ ਕਰ ਰਿਹਾ। ਆਪਣੇ ਪੈਸੇ ਕਮਾ ਰਹੇ ਔਰ ਆਪਣੇ ਮਤਲਬ ਸਾਰੇ ਮਤਲਬ ਖਰਚੇ ਚੁਕਾ ਰਹੇ।
ਬਿਲਕੁਲ ਬਿਲਕੁਲ ਨਹੀਂ ਨਹੀਂ ਹਰ ਇੱਕ ਬੱਚਾ ਟੈਲੈਂਟ ਦਿਖਾ ਰਿਹਾ ਉਹਨੂੰ ਆਪਣਾ ਮੌਕਾ ਮਿਲਦਾ ਪਿਆ ਕਿ ਹਾਂ ਮੈਂ ਆਪਣਾ ਟੈਲੈਂਟ ਦਿਖਾਂ ਪਤਾ ਕੀ ਟੈਲੈਂਟ ਲਈ ਦਿਖਾ ਰਿਹਾ ਉਹਨੂੰ ਇੱਕ ਇਹ ਵੀ ਖੁਸ਼ੀ ਹੁੰਦੀ ਕਿ ਹਾਂ ਮੇਰੀ ਫੋਟੋ ਵੀਡੀਓ ਅਪਡੇਟ ਹੋਏਗੀ। ਮੈਨੂੰ ਮਤਲਬ ਮੇਰੀ ਅਰਨਿੰਗ ਹੋਏਗੀ ਹਨਾ
ਹਾਂਜੀ ਹਾਂਜੀ ਅਰਨਿੰਗ ਦਾ ਚਲੋ ਉਹ ਨੀ ਚਲੋ ਬੱਚੇ ਨੂੰ ਅਰਨਿੰਗ ਦਿੰਦੀ ਖੁਸ਼ੀ ਨਹੀਂ ਹੁੰਦੀ ਉਹਨੂੰ ਇਹ ਹੁੰਦਾ ਵ ਕਿ ਮੈਂ ਮਤਲਬ ਮੇਰਾ ਟੈਲੈਂਟ ਲੋਕੀ ਦੇਖਣਗੇ ਦੇਖ ਜਿਹੜਾ ਮੇਰੇ ਅੰਦਰ ਛੁਪਿਆ ਬੈਠਾ ਸੀ ਟਾਇਲੈਂਡ ਜਿਹਨੂੰ ਮੈਂ ਦਿਖਾ ਨੀ ਪਾ ਰਿਹਾ ਸੀ ਉਹ ਮੈਂ ਮਤਲਬ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਮੇਰੇ ਮਤਲਬ ਸਭ ਕੁ ਅਨੋ ਨੋਨ ਪਰਸਨ ਸਭ ਦੇ ਹੋਣਗੇ ਔਰ ਮੇਰਾ ਟੈਲੈਂਟ ਕਿੰਨੇ ਖੁਸ਼ ਹੋਣਗੇ
ਹਾਂਜੀ ਹਾਂਜੀ ਪਤਾ ਕੀ ਓਨਲਾਈਨ ਪੜ੍ਹਾਈ ਤੇ ਕੋਰਸ ਮਤਲਬ ਘਰ ਬੈਠੇ ਲੋਕੀ ਕਰ ਰਹੇ ਨੇ ਹਨਾ ਹਰ ਇੱਕ ਫਿਲਹਾਲ ਇੱਕ ਮਤਲਬ ਉਹਨਾਂ ਨੂੰ ਅਪਡੇਟ ਮਿਲਦੀ ਪਈ ਹੈ ਵੀ ਹਰ ਇੱਕ ਤਰ੍ਹਾਂ ਦੀਆਂ ਕਲਾਸਸ਼ ਲੱਗਦੀਆਂ ਨੇ
ਹਾਂਜੀ ਹਾਂਜੀ ਬਿਲਕੁਲ ਜੀ ਸੋਸ਼ਲ ਮੀ ਸੋਸ਼ਲ ਮੀਡੀਆ ਤੇ ਦੇਖੋ ਹਰ ਚੀਜ਼ ਦੀ ਪ੍ਰਮੋਸ਼ਨ ਕਰਦਾ ਦੇਖੋ ਮੈਂ ਕਹਿੰਦੀ ਹਾਂ ਬ ਬੱਚ ਬ ਕਿਸੇ ਬੱਚੇ ਦਾ ਵਿਆਹ ਹੋਵੇ ਜਾਂ ਕਿਸੇ ਦੀ ਡੈਥ ਹੋ ਜਾਵੇ ਕੁਛ ਵੀ ਹੋਵੇ ਉਸੇ ਟਾਈਮ ਪ੍ਰਚਾਰ ਹੋ ਜਾਂਦਾ ਉਸੇ ਟਾਈਮ ਮਤਲਬ ਹਰ ਕਿਸਮ ਨੂੰ ਪਤਾ ਲੱਗ ਜਾਂਦਾ ਕਿ ਸੋਸ਼ਲ ਮੀਡੀਆ ਹਰ ਕਿਉਂਕਿ ਦੇਖੋ ਘਰ ਦੇ ਵਿੱਚ ਪੰਜ ਜਏ ਤੇ ਪੰਜਾਂ ਜੀਆਂ ਕੋਈ ਫੋਨ ਹੈਗਾ। ਅਪਡੇਟਸ ਇੱਕ ਮਿੰਟ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦੀ ਕਿ ਕੀ ਕਿਸੇ ਦੇ ਘਰ ਚ ਕੀ ਚੱਲ ਰਿਹਾ। ਹੁਣ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਠੀਕ ਆ ਆਪਣੀ ਫੋਟੋਜ਼ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਇੱਕਦਮ ਪਤਾ ਚੱਲ ਜਾਂਦਾ ਦੇਖੋ ਕੀ ਮ ਜਾ ਰਿਹਾ ਵ ਦੇਖੋ। ਪਰ ਇਹਦੇ ਫ਼ਾਇਦੇ ਨੁਕਸਾਨ ਦੋਨੋ ਹੀ ਹੈਗੇ ਦੇਖੋ।
ਦੋਨੇ ਦੋਨੇ
ਨੁਕਸਾਨ ਦੇਖੋ ਕਿਵੇਂ ਹੈ ਹੁਣ ਜਿਵੇਂ ਅਸੀਂ ਜਾਂਦੇ ਹਾਂ ਘੁੰਮਣ ਵਾਸਤੇ ਜਾਂਦੇ ਹਾਂ ਅਸੀਂ ਆਪਣੀ ਫੋਟੋਜ਼ ਵਗੈਰਾ ਪਾਉਂਦੇ ਆ ਨਾ ਪਰ ਦੂਸਰੇ ਬੰਦੇ ਨੂੰ ਅੱਜ ਦੂਸਰਾ ਬੰਦਾ ਨਾ ਦੇਖ ਕੇ ਅੱਜ ਕੱਲ੍ਹ ਖੁਸ਼ ਨਹੀ ਹੈਗਾ। ਕਿਸੇ ਨੂੰ ਅੱਜ ਕੱਲ ਤੁਸੀਂ ਕਹੋ ਕਿ ਸਾਡੀ ਖੁਸ਼ੀ ਦੇ ਵਿੱਚ ਦੂਜਾ ਬੰਦਾ ਖੁਸ਼ ਗਾ ਉਸਦਾ ਕੁਛ ਨੀ ਹੈ ਖੁਸ਼ੀ ਕਿਸੇ ਨੂੰ ਨਹੀਂ ਹੋ ਰਹੀ। ਮਤਲਬ ਕਿ ਉਹਦੇ ਅੰਦਰ ਮਨ ਚ ਇਹ ਆ ਜਾਂਦਾ ਵਾ ਕਿ ਉਹ ਗਿਆ ਪਤਾ ਨੀ ਕਿੰਨਾ ਕੁ ਪੈਸਾ ਹੈਗਾ ਉਹਦੇ ਕੋਲ
ਬਿਲਕੁਲ ਬਿਲਕੁਲ ਜੈਲਸੀ ਫੀਲ ਜੈਲਸੀ ਕਰਦੇ ਹਾਂ ਜੈਲ ਫੀਲ ਕਰਦੇ
ਏਦੇ ਦੇ ਕਰ ਸੋਚ ਸੋਚ ਉਹਨੂੰ ਮਾਈਗ੍ਰੇਸ਼ਨ ਚਲੋ ਹੋ ਜਾਂਦੀ ਹੈ। ਮਾਈਗ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਦੇਖੋ
ਅ ਫੀਲ ਕਰਦੇ ਨੇ ਹਨਾ, ਉਹ ਇੱਕ ਹਾਬ ਤਾਂ ਜਦੋਂ ਸੋਸ਼ਲ ਮੀਡੀਆ ਨਕਲੀ ਖਬਰਾਂ ਵੀ ਫੈਲਦੀਆਂ ਨੇ ਉਹ -ਉਹ ਸੋਚਣ ਲੱਗ ਜਾਂਦੇ, ਨੇ ਹਾਏ ਇਹ ਹੋਇਆ ਵਾ ਹੋਇਆ। ਪਰ ਹੁੰਦਾ ਸਭ ਕੁਛ ਗ਼ਲਤ ਹੈ। ਇਹਨਾਂ ਹੋਰ ਸੀ ਉਹ ਚੀਜ਼ ਕਰਕੇ, ਉਹ ਆਪਣੀ ਤਬੀਅਤ ਖ਼ਰਾਬ ਕਰ ਲੈਂਦੇ ਨੇ ਨੀ ਕੁਝ ਨਹੀਂ ਕਰਦੇ ਫੋਨ ਚਲਾਉਂਦੇ ਰਹਿੰਦੇ ਨੇ, ਇੱਧਰ ਉੱਧਰ ਭਟਕਦੇ ਨੇ ਹਰ ਇੱਕ ਇੱਕ ਪਾਸੇ ਮਤਲਬ ਅਲੱਗ ਧਿਆਨ ਕੁਝ ਨਹੀਂ ਜਾਂਦਾ, ਉਹਨਾਂ ਦਾ ਹਨਾ, ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ।
ਹਾਂਜੀ, ਕਈ ਵਾਰੀ ਕਈ ਐਸੀ ਮਤਲਬ ਐਪਸ ਆ ਜਾਂਦੀਆਂ ਵੈਂ, ਕਿ ਮਤਲਬ ਸਾਨੂੰ ਨਹੀਂ ਪਤਾ ਪਤਾ ਲੱਗਦਾ, ਅਸੀਂ ਉਹਨਾਂ ਚੀਜ਼ਾਂ ਤੋਂ ਆਡਰ ਵੀ ਕਰ ਦਿੰਦੇ ਆਂ ਕਈ ਵਾਰੀ ਪੈਸੇ ਵੀ ਇਸ ਸਾਡੇ ਅਕਾਊਂਟ ਵਿੱਚੋਂ ਨਿਕਲ ਜਾਂਦੇ ਨੇ। ਕਿ ਅਸੀਂ ਉਹਨਾ ਨੂੰ ਚਲੋ ਦੇਖ ਕੇ ਸਾਡੇ ਘਰ ਚੀਜ਼ ਪਹੁੰਚੇ ਪਰ ਚੀਜ਼ ਸਾਡੇ ਘਰ ਪਹੁੰਚਦੀ ਨੀ ਹੈ, ਕਈ ਗਲਤ ਐਪਸ ਵੀ ਜਾਂਦੇ, ਅਗਰ ਮੈਂ ਕਹਿਣੀ ਕਿ ਦੋਨੋ ਚੀਜ਼ਾਂ ਹੈਗੀਆਂ ਹਾਂ ਡਿਪਰੈਸ਼ਨ ਵੱਖਰਾ ਹੋ ਜਾਂਦਾ, ਸਿਰ ਦਰਦ ਹੋਣ ਲੱਗ ਪੈਂਦਾ ਲੋਕਾਂ ਦਾ
ਹਰ ਕੋਈ ਵੀਡੀਓ ਹਰ ਇੱਕ ਵੀਡੀਓ ਬੈਨ ਮਤਲਬ ਕੀ ਕਹਿ ਦਿੰਦੇ ਆ ਅਹ ਵੀ ਕਿਸੇ ਦੀ ਆਈਡੀਆ ਓਹ ਨੂੰ ਬੈਨ ਕਰ ਦਿੰਦੇ ਨੇ
'ਹਾਂਜੀ- ਹਾਂਜੀ' ਬਿਲਕੁਲ- ਬਿਲਕੁਲ ਜੀ ਹਾਂਜੀ- ਹਾਂਜੀ ਦੇਖੋ ਕਈ ਵਾਰੀ ਨਾ ਬੰਦਾ ਗਲਤ ਵੀ ਚੱਲਦਾ ਹੋਏਗਾ ਨਾ ਤੇ ਮਤਲਬ ਉਹਨੂੰ ਸਹੀ ਰਾਏ ਭਾਵੇਂ ਉਸ ਨੂੰ ਲੋਕ ਕਮੈਂਟਸ ਕਰਦੇ ਨੇ, ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਨਾ ਪਾਇਆ ਕਰੋ, ਤੁਸੀਂ ਏਦਾਂ ਦੀ ਵੀਡੀਓਜ਼ ਅੱਛੀ- ਅੱਛੀ ਵੀਡੀਓਜ਼ ਪਾਓ, ਜਿਹਨ੍ਹਾਂ ਨਾਲ ਅੱਛੇ ਅੱਛੇ ਮ ਤੁਹਾਡੇ ਵਿਚਾਰ ਲੋਕਾਂ ਤੱਕ ਜਾਣ ਤੇ ਪਰ ਲੋਕੀ ਇਹਨਾ ਸੋਚਦੇ ਕਿ ਪਤਾ ਨੀ ਲੋਕੀ ਸਾਡੇ ਅਗੇਸਟ ਆ। 'ਤੇ ਉਹ ਲੋਕੀ ਉਹਨਾਂ ਦੀ ਜਿਹੜੇ ਅੱਛਾ ਬੋਲਦੇ ਨੇ ਉਹਨਾਂ ਦੀ ਆਈਡੀਆ ਹੈਕ ਕਰ ਦਿੰਦੇ ਨੇ
ਕਿਉਂਕਿ ਬੱਚਿਆਂ ਨੇ ਗ਼ਲਤ ਕਮੈਂਟ ਆ ਉਹ ਵੀ ਦੇਖ ਲੈਂਦੇ ਨੇ ਜੋ ਕਿ ਉਹਨਾਂ ਲਈ ਸਹੀ ਨਹੀਂ ਹੈਗੇ। ਮਤਲਬ ਜੋ ਗ਼ਲਤ ਮਲਤ ਵੀਡੀਓ ਪਾ ਦਿੰਦੇ ਨੇ ਗ਼ਲਤ ਮਲਤ ਕਮੈਂਟ ਕਰ ਦਿੰਦੇ ਨੇ, ਇਹ ਚੀਜ਼ ਗਲਤ ਹੈਗੀ ਹੈ। ਕਿਉਂਕਿ ਵੀ ਚਲੋ ਫਾਇਦੇ ਵੀ ਹੈ, ਨੁਕਸਾਨ ਵੀ ਹੈ, ਇਹ ਤੇ ਚਲੋ ਇਹ ਤੇ ਆਪਣੀ ਸੋਚ ਰੱਖ ਕੇ ਸਾਨੂੰ ਦੇਖਣਾ ਚਾਹੀਦਾ, ਕਿ ਸਾਡੇ ਲਈ ਕਿਹੜੇ
ਹਾਂਜੀ ਉਹ ਤਾਂ ਹੈ ਹੀ ਬਿਲਕੁਲ ਦੇਖੋ ਸੋਸ਼ਲ ਮੀਡੀਆ ਸਾਨੂੰ ਬੜਾ ਕੁੱਝ ਮਤਲਬ ਸਿਖਾਉਂਦਾ ਵੀ ਬਹੁਤ ਕੁੱਛ ਹੈ ਸਾਨੂੰ ਸਾਨੂੰ ਅਰਨਿੰਗ ਦੇਖੋ ਘਰ ਬੈ ਠੇ ਬੈਠੇ ਸਾਨੂੰ ਅਰਨਿੰਗ ਸਿਖਾ ਰਹੇ ਕਿਸ ਤਰ੍ਹਾਂ ਕਰਨੀ ਏ ਤੁਸੀਂ ਅਰਨਿੰਗ ਤੇ ਫਿਰ ਕਈ ਲੋਕੀ ਕਈ ਹੁੰਦੀਆਂ ਕੁੜੀਆਂ ਘਰੋਂ ਨਿਕਲ ਨੀ ਪਾਉਂਦੀਆਂ ਹਾਂ ਮਤਲਬ ਉਹਨਾਂ ਨੂੰ ਫੈਮਿਲੀ ਦਾ ਬੜਾ ਮਤਲਬ ਉਹਨਾਂ ਦੇ ਤੇ ਪ੍ਰੈਸ਼ਰ ਹੁੰਦਾ ਵੈ ਕਿ ਉਹ ਨਹੀਂ ਨਿਕਲ ਪਾਉਂਦੀਆਂ ਘਰੋਂ ਦੀ ਬੱਚਿਆਂ ਦਾ ਪ੍ਰੈਸ਼ਰ ਹੁੰਦਾ ਵੈ ਕਿ ਆਪਣਾ ਫੈਮਿਲੀ ਦਾ ਪ੍ਰੈਸ਼ਰ ਹੁੰਦਾ ਉਹ ਨਿਕਲ ਨਹੀਂ ਪਾਂਉਦੇ ਇੱਕ ਸੋਸ਼ਲ ਮੀਡੀਆ ਹੀ ਹੈ ਜੋ ਮਤਲਬ ਉਹਨਾਂ ਨੂੰ ਅ ਟੈਲੈਂਟ ਵਿਖਾ ਕੇ ਆਪਣਾ ਘਰ ਬੈਠੇ ਬੈਠੇ ਆਪਣਾ ਟੈਲੈਂਟ ਵਿਖਾ ਕੇ ਕਿ ਉਹ ਅਰਨਿੰਗ ਕਰ ਲੈਂਦੀਆਂ ਵੇ ਆਪਣੇ ਘਰ ਦਾ ਗੁਜ਼ਾਰਾ ਕਰਦੀਆਂ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੀਆਂ ਆਪਣੇ ਲਈ ਮਤਲਬ ਆਪਣੇ ਲਈ ਵੀ ੳਹ ਆਪਣਾ ਪਰਸਨਲੀ ਗੁਜ਼ਾਰਾ ਕਰਦੀਆਂ ਹਨ ਇੱਕ ਸੋਸ਼ਲ ਮੀਡੀਆ ਹੀ ਏਦਾਂ ਏਦਾਂ ਦਾ ਪਲੈਟਫੋਰਮ ਹੈ ਜਿਹੜਾ ਦੁਨੀਆਂ ਨੂੰ ਮੈ ਕੇਨੀਆਂ ਅਰਨਿੰਗ ਦੇ ਰਿਆ ਔਰਨਿੰਗ ਕਰਨਾ ਸਿਖਾ ਰਹੇ
ਸਿਖਾ ਰਿਹਾ ਮਤਲਬ ਇੱਕ ਹਿਸਾਬ ਦਾ ਕੰਪਿਊਟਰ ਹੀ ਹੈ ਸਾਨੂੰ ਕਿਤੇ ਜਾਣ ਦੀ ਲੋੜ ਹੀ ਨੀ ਘਰ ਬੈਠੇ ਸਾਰੇ ਕੰਮ ਕਰੋ ਪਰ ਇਹ ਹੈ ਕੀ ਇਹਨੁੰ ਸਹੀ ਇਸਤੇਮਾਲ ਕਰੋ ਇਹ ਸਹੀ ਹੈ ਵੀ ਕਈ ਹੁਣ ਬੱਚੇ ਐ ਹੁਣ ਕੋਈ ਵੀਡੀਓ ਆਉਂਦੀ ਹੈ ਕਿਸੇ ਨੂੰ ਇਸ ਤਰ੍ਹਾਂ ਹੀ ਸੈਂਡ ਕਰ ਦਿੰਦੇ ਨੇ ਜਦ ਕਿ ਉਹਨਾਂ ਨੂੰ ਕੁੱਛ ਨੀ ਪਤਾ ਹੁੰਦਾ ਕਿ ਇਹ ਵੀਡੀਓ ਚ ਕੀ ਦ ਕੀ ਹੈ ਕੀ ਹੈ ਏਦਾਂ ਹੀ ਗਲਤ ਮਲਤ ਸੈਂਡ ਕਰ ਦਿੰਦੇ ਨੇ ਤੇ ਹਾਂ ਕੁੱਛ ਪਤਾ ਨੀ ਹੁੰਦਾ ਉਹਨਾਂ ਨੂੰ ਏਦਾਂ ਸ਼ੇਅਰ ਕਰ ਦਿੱਤੀ
ਹਾਂ ਹਾਂਜੀ ਹਾਂ ਚਲੋ ਜੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ